ਹੈਲੋ ਹਾਂਜੀ ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ।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
ਠੀਕ ਏ ਜੀ ਵਧੀਆ, ਤੁਸੀਂ ਸੁਨਾਓ।
ਬਸ ਜੀ, ਅਸੀ ਵੀ ਠੀਕ ਹੈਗੇ ਆਂ। ਹੋਰ
ਹੋਰ
ਕੀ ਕਰਦੇ?
ਬਸ ਜੀ ਬੈਠੇ ਹੋਏ ਆਂ ਗਰਮੀ ਵਿਚ, ਲਾਈਟ ਕੱਟੀ ਗਈ ਏ ਸਾਡੀ। ਤੇ ਗਰਮੀ ਚ ਬੈਠੇ ਹੋਏ ਆ, ਪਰਸ਼ਾਨ ਹੋਨੇ ਪੇਆਂ। ਮੈਂ ਕੇਆ ਕਿਦਰੇ ਤੇ ਮਨ ਲਗਾਵਾਂ। ਅਰੇ ਲਾਈਟ ਦਾ ਪਤਾ ਨੀ ਐ ਦੇਖੋ ਸਾਡੇ ਨਾ ਦੋ-ਤਿੰਨ ਮੀਨੇ ਤੋਂ ਨਾ ਬਿੱਲ ਈ ਨੀ ਆਏਆ। ਤੇ ਮੈਂ ਸਗੋਂ ਏਨਾਂ ਨੂੰ ਕੇਨੀ ਪਈ ਆਂ ਕਿ ਤੁਸੀ ਪਤਾ ਤੇ ਕਰ ਲੋ ਪਤਾ ਕਰ ਲੋ ਬਿਲ ਨੀ ਆ ਦਾ ਪੇਆ ਸਾਡਾ। ਪਤੈ ਹੋਏਆ ਕੀਵੇ ਥੋੜੇ ਦਿਨ ਮੀਨਾ ਹੋ ਗੇਆ ਮੀਨਾ ਪੈਲੇ ਨਾ ਸਾਰੇ ਮੱਲੇ ਚ ਮਤਲਬ ਸਮਾਰਟ ਮੀਟਰ ਲੱਗ ਗਏ ਨੇ ਨਾ ਹੁਨ।
ਅੱਛਾ ਅੱਛਾ।
ਤੇ ਹੁਨ ਨਾ ਸਬ ਦੀ ਬਿਲਿੰਗ ਜੇੜੀ ਏ ਨਾ ਔਨਲਾਈਨ ਈ ਹੁੰਦੀ ਪਈ ਏ। ਫੋਨ ਤੇ ਈ ਆ ਜਾਂਦੈ ਸਭ ਨੂੰ ਮੈਸੇਜ। ਤੇ ਮੇਰੇ ਹਸਬੈਂਡ ਨੇ ਨਾ ਓਨਾ ਨੇ ਲਵਾਏਆ ਨੀ, ਅਸੀ ਨੀ ਲਵਾਏਆ। ਅਐ ਥੱਲੇ ਈ ਖੜ੍ਹੇ ਸੀ। ਲਗਾਨ ਆਏ ਜਦੋ਼, ਏਨਾਂ ਨੇ ਕੇਆ ਅਸੀ ਨੀ ਲਗਵਾਨਾ ਹੈਗਾ ਹਜੇ, ਤੇ ਅਸੀ ਤੇ ਸੋਲਰ ਸਿਸਟਮ ਲਗਵਾਨ ਲੱਗੇ ਆਂ। ਤੇ ਸਾਡਾ ਹਜੇ ਨਾ ਲਗਾਓ। ਤੇ ਓ ਬਸ ਏਨਾਂ ਨੇ ਕੈ ਦਿ ਚਾ ਤੇ ਓ ਫੇਰ ਨਾਲ ਹ ਸਾਡਾ ਲੱਗਿਆਂ ਨੀ ਸਭ ਦਾ ਲਾ ਗਿਆ ਸਭ ਦੇ ਮ੍ਹੀਨੇ ਦੇ ਆਂਦੇ ਪਏ ਨੇ ਬਿੱਲ ਤੇ ਅਸੀਂ ਵੀ ਫੇਰ ਦੇਖੋ ਧਿਆਨ ਨੀ ਦਿੱਤਾ। ਅੱਛ ਦੋ ਮ੍ਹੀਨਿਆਂ ਤੋਂ ਸਾਡਾ ਬਿੱਲ ਵੀ ਨੀ ਆਇਆ ਅਸੀਂ ਵੀ ਬੈਠੇ ਰਏ ਚੁੱਪ ਕਰਕੇ। ਅਸੀਂ ਕੇਆ ਆਜੇਗਾ ਜਿਵੇਂ ਅੱਗੇ ਆਂਦਾ ਇਵੇਂ ਉਵੇਂ ਈ ਆਏਗਾ। ਪਰ ਹੁਣ ਸਿਸਟਮ ਸ਼ਾਇਦ ਬਦਲ ਗਿਆ ਸਮਾਰਟ ਮੀਟਰ ਲਗਾਤੇ ਨੇ ਤੇ ਹੁਣ ਸਭ ਸਭ ਕੈਂਦੇ ਪੇ ਨੇ ਕਿ ਫ਼ੋਨ ਤੇ ਈ ਆ ਜਾਂਦਾ ਵੇ। ਫੇਰ ਉਸਦਾ ਮੈਸੇਜ, ਓ ਮੇਰੀ ਜਠਾਣੀ ਵੀ ਨਾਲ ਰੈਂਦੀ ਏ ਨਾ। ਉਨਾਂ ਨੇ ਵੀ ਲਗਵਾ ਲਿਆ ਤੇ ਕੈਂਦੇ ਸਾਡਾ ਤੇ ਆ ਗਿਆ ਵੇ ਬਿੱਲ ਅਸੀਂ ਤੇ ਔਨਲਾਈਨ ਈ ਪੇ ਵੀ ਕਰ ਦਿੱ ਤਾ ਵੇ, ਬਸ ਸਾਨੂੰ ਐਈ ਭੁਲੇਖਾ ਲਾ ਗਿਆ ਤੇ ਹਰਸ ਹੁਣ ਗਏ ਦੇ ਨੇ ਪਤਾ ਕਰਨ।
ਪਰੇਸ਼ਾਨੀ ਤੇ ਪੈ ਗਈ ਨਾ ਹੁਣ ਥੋੜੀ ਜੀ ਲਾਪਰਵਾਈ ਬੰਦਾ ਕਰ ਜਾਏ ਤੇ ਪਰੇਸ਼ਾਨੀ ਤੇ ਦੇਖੋ ਛੋਟੇ ਬੱਚਿਆਂ ਨਾਲ ਕਿੰਨੀ ਹੋ ਜਾਂਦੀ ਏ ਗਰਮੀ ਚ ਛੋ
ਬੜੀ ਜੀ ਬੜੀ ਮੈਂ ਤੁਹਾਨੂੰ ਚੀਰ ਨੀ ਤੇ ਨਈ ਆ ਪਰੇਸ਼ਾਨ ਹੋ ਗਏ ਆ ਇਨਵਟਰ ਵੀ ਹੁਣ ਚ ਖ਼ਤਮ ਹੋਣ ਵਾਲਾ ਸੀਟੀਆਂ ਮਾਰਦਾ ਪਿਆ ਵੇ ਹੁਣ ਇੱਕ ਪੱਖੇ ਥੱਲੇ ਬੈਠੇ ਹੋਏ ਆ ਸਾਰੇ।
ਸਈ ਕੈ ਰੇ ਓ ਸ ਇਨਵਟਰ ਕਿੰਨੀ ਦੇਰ ਚੱਲੇਗਾ ਇਨਵਟਰ ਦੀ ਵੀ ਤੇ ਇੱਕ ਮਿਆਦ ਹੁੰਦੀ ਏ ਇੱਕ ਟੈਮ ਤੇ ਖ਼ਤਮ ਹੋਈ ਜਾਏਗਾ ਨਾ‌।
ਬਸ ਉਈ ਤਾਂ ਈ ਮੈਂ ਇਨਾਂ ਨੂੰ ਫਟਾਫਟ ਭੇਜਿਆ ਮੈਂ ਕੇਆ ਤੁਸੀਂ ਪੈਲੇ ਜਾਓ, ਬੱਤੀ ਘਰ ਜਾਓ ਪ ਤਾ ਕਰੋ ਕਿੰਨਾ ਬਿੱਲ ਹੋਇਆ ਸਾਡਾ ਉਨਾ ਬਿੱਲ ਪੇ ਕਰਕੇ ਆਓ ਅੱਧਾ ਕਰਵਾ ਲੋ ਭਾਵੇਂ ਪੇ, ਪੂਰਾ ਨੀ ਹੁੰਦਾ ਤੇ।
ਅੱਛਾ ਦੇਖੋ ਲਾਈਟ ਦੇ ਬਿਨਾਂ ਦੇਖੋ ਫੇਰ ਪਾਣੀ ਵੀ ਨੀ ਹੈਗਾ ਜੇ। ਜੇ ਲਾਈਟ ਨੀ ਹੈਗੀ ਤੇ ਫੇਰ ਪਾਣੀ ਦ ਵੀ
ਤੇ ਹੋਰ ਲਾਈਟ ਨਾਲ ਈ ਮੋਟਰਾਂ ਚੱਲਨੀਆਂ ਨੇ। ਐ ਸ਼ੁਕਰ ਏ ਸਵੇਰੇ ਕੱਪੜੇ ਕੁ ਪੜੇ ਧੋ ਲਏ ਸੀ ਸਾਰਾ ਕੰਮ ਹੋ ਗਿਆ ਸੀ 'ਤੇ ਲਾਈਟ ਗਈ ਏ ਬਾ ਚੋਂ ਗਈ ਏ ਇੱਕੋਦਮ ਕੱਟੀ ਕੱਟ ਦਿੱਤੀ ਏ ਮੈਂ ਬੜੀ ਦੇਰ ਹੋ ਗਈ ਸੋ ਘੰਟੇ ਹੋ ਗਏ ਮੈਂ ਕੇਆ ਲਾਈਟ ਬੜੀ ਲੰਮਬੀ ਗਈ ਐ, ਐ ਜਾਂਦੀ ਨੀ। ਸਾਡੀ ਤੇ ਲਾਈਟ ਜਾਂਦੀ ਨੀ ਐਨੀ ਫੇਰ ਮੈਂ ਪਤਾ ਕਰਵਾਇਆ ਹਾਂ, ਫੇਰ ਮੈਂ ਪਤਾ ਕਰਵਾਇਆ ਹਾਂ ਅੱਛਾ-ਅੱਛਾ ਹਾਂਜੀ ਨਈ ਜਾਂਦੀ ਸਾਡੀ ਵੀ ਨੀ ਜਾਂਦੀ ਐਨੀ ਦੇਰ, ਫੇਰ ਮੈਂ ਪਤਾ ਕਰਾਇਆ ਸਭ ਦੀ ਲਾਈਟ ਆਂਦੀ ਪੀ ਏ ਫੇਰ ਮੈਂ ਭੇਜਿਆ ਏਨਾਂ ਨੂੰ ਮੈਂ ਕੇਆ ਪਤਾ ਕਰੋ ਕੀ ਚੱਕਰ ਹੋਇਆ, ਫੇਰ ਕੈਂਦੇ ਬਿੱਲ ਤੇ ਬਿੱਲ ਵੀ, ਬਿੱਲ ਵੀ ਨੀ ਆਇਆ ਤੇ ਬਿੱਲ ਜਮਾ ਸੀ ਕਰਾਇਆ ਸੈਤਾਨ ਕੱਟ ਨਾ ਗਏ ਹੋਣ ਔਨ ਲਾਈਨ ਲਾਈਟ ਕੱਟ, ਹਾਂ ਮੈਂ ਤੇ ਭੇਜਿਆ ਫਟਾਫਟ ਮੈਂ ਕੇਆ ਤੁਸੀਂ
ਸਮਾਰਟ ਮੀਟਰ ਵੀ ਤੁਸੀਂ ਵੀ ਲਵਾ ਲੋ ਫੇਰ ਹੋਰ ਕੀ
ਹਾਂ ਨਈ ਸਮਾਰਟ ਮੀਟਰ ਨਾ ਅਸੀਂ ਨੀ ਲਵਾਂ ਅਸੀ ਅਸੀਂ ਨਾ ਸੋਲਰ ਸਿਸਟਮ ਲਵਾਣ ਦਾ ਸੋਚ ਰੇ ਆ ਸਾਡੇ ਮੁਹੱਲੇ ਚ ਤੇ ਬੜੇ ਈ ਲੋਕਾਂ ਨੇ ਲਵਾ ਲਿਆ ਐ। ਛੱਤ ਤੇ ਉੱਪਰ ਜਾਈ ਦੈ ਨਾ ਸ਼ਾਮੀ ਵੇਖੀ ਦੈ ਸਾਰੇ ਈ ਛੱ ਨਾ ਦੇ ਕਾਲੇ-ਕਾਲੇ-ਕਾਲੇ ਲੱਗੇ ਹੋਏ ਨੇ ਬੜਾ ਵਧੀਆ ਕੈਂਦੇ ਏ ਤਾਂ
ਮੈਂ ਤੇ ਸ ਮੈਂ ਹਾਂ ਅੱਛਾ-ਅੱਛਾ, ਮੈਂ ਤੇ ਸੁਣਿਆ ਨਾਲ ਦੂਜਾ ਵੀ ਲਾਣਾ ਪੈਂਦਾ ਕਿਸ ਬਈ ਦੋਨੋ ਹੁਣ ਦੋਨੋ ਹੋਣੇ ਚਾਈਦੇ ਐ ਜਿਵੇਂ ਮਤਲਬ
ਪਤਾ ਲੱਗੇਗਾ ਤੇ ਉਈ ਓ ਆਲਾ ਮੀਟਰ ਐ ਨੀ ਉਤਾਰ ਦੋਗੇ ਤੁਸੀਂ ਜੇੜਾ ਗੌਰਮੈਂਟ ਵੱਲੋਂ ਲੱਗ ਰੇਆ ਐ ਮਤਲਬ ਜੇੜੇ ਸੋਲਰ ਦੀ ਜੇੜੀ ਸਿਸਟਮ ਏ ਨਾ ਓਹ ਜੇੜੀ ਲਾਈਟ ਏ ਨਾ ਓਹ ੳਦੀ ਤੁਹਾਡੀ ਓਰੀ ਚੋ ਘੱਟ ਹੋ ਜਾਏਗੀ ਸਾਡਾ ਬਿਲ ਜੇੜਾ ਐ ਨਾ, ਹਾਂ-ਹਾਂ ਤੇ ਵੀ ਜਿੰਨੀ ਯੂਨਿਟ ਤਾਡੀ ਸੋਲਰ ਸਿਸਟਮ ਤਾਨੂੰ ਦੇ ਰੇਆ ਨਾ ਓਨੇ ਯੂਨਿਟ ਤਾਡੇ ੳਹ ਮੀਟਰ ਦੇ ਵਿੱਚੋਂ ਨਾ ਕੱਟ ਜਾਣਗੇ।
ਘੱਟ ਹੋ ਜਾਣਗੇ ੳਈ ਮੈਂ ਕੈ ਰਈ ਆ, ਓਹ ਮੀਟਰ ਤੇ ਲੱਗਣਾ ਈ ਲੱਗਣਾ ਦੂਜਾ ਵੀ।
ਹਾਂਜੀ ਓਹ ਤਾਂ ਮੀਟਰ ਤੇ ਲੱਗਨਾ ਈ ਏ, ਬਸ ਸੋਲਰ ਸਿਸਟਮ ਦਾ ਐ ਵੇ ਕਿ ਜੇੜੀ ਸੋਲਰ ਸਿਸਟਮ ਸਾਨੂੰ ਲਾਈਟ ਦੇ ਰੈਆ ਐ ਨਾ, ਓਹ ਜਿਨੇ ਯੂਨਿਟ ਸਾਨੂੰ ਅਸੀਂ ਖਰਚ ਕਰ ਰਏ ਆਂ ਨਾ ਓਨੇ ਯੂਨਿਟ ਸਾਡੇ ਨਾ ਜੇੜੇ ਮੀਟਰ ਦੇ ਵਿੱਚ ਆਣਗੇ ਨਾ ਓਹ ਸਾਡੇ ਘੱਟ ਘੱਟ ਹੋ ਜਾਣਗੇ ਤੇ ਸਾਨੂੰ ਹੁਣ
ਅੱਛਾ
ਹੂੰ, ਬਿੱਲ ਬੋਤ ਘੱਟ ਆਂਦਾ, ਬੋਤ ਘੱਟ ਬਿੱਲ ਆ ਰੇਆ
ਹਾਂ ਬੋਤ ਘੱਟ ਆ
ਪਤਾ-ਪਤਾ ਕੀਤਾ ਮੇਰੇ ਬੇਟੇਆਂ ਦੇ ਨਾ ਦੋਸਤ ਆਂਦੇ ਨੇ ਘਰ ੲਨਾਂ ਨੇ ਇੱਕ-ਦੋ ਜਾਣੇਆਂ ਨੇ ਲਵਾਏ ਦੇ ਨੇ ਤੇ ਕੈਂਦੇ ਆ ਆਂਟੀ ਹਮਾਰਾ ਤੋ ਬਿੱਲ ਆਤਾ ਹੈ ਤੀਨ ਸੌ ਰੁਪਏ ਆਏਆ ਹੈ। ਇੱਕ ਜਣਾ ਕਹੇ ਡੇਢ ਸੌ ਰੁਪਏ ਆਏਆ। ਮੈਂ ਕੈਆ, ਹੈਂ! ਮੈਂ ਤੇ ਹੈਰਾਨ ਈ ਹੋ ਗਈ ਸੁਨ ਕੇ।
ਹਾਂ, ਏਹ ਤੇ ਬੜਾ ਵਧੀਆ ਫੇਰ, ਸਾਡੇ ਤੇ ਆਹ ਬੇਲ ਬੜੇ ਬਿੱਲ ਆਂਦੇ ਨੇ ਏਸੀ ਚੱਲਦੇ ਨੇ ਏਨਾ ਬਿੱਲ ਆਂਦਾ ਏ, ਮੋਟਰ, ਮੋਟਰ ਚਲਦੀ ਏ
ਬੜਾ
ਬੋਲਦੇ ਨੇ, ਐਸ ਵਾਰ ਤੇ ਸਾਨੂੰ ਗੁੱਸੇ ਹੋ ਰਏ ਸੀ, ਕੈ ਰੈ ਏਨਾ ਬਿੱਲ ਆ ਗਿਆ ਇਸ ਵਾਰ। ਮੈਂ ਕੈਆ ਹੁਣ ਕੀ ਕਰੀਏ ਹੁਣ ਏਸੀ ਤੇ ਚੱਲਨਾ ਈ ਏ, ਗਰਮੀ ਬੜੀ ਹੈਗੀ ਏ।
ੳਈ ਨਾ ਫੇਰ ਤਾਂਈ ਤੇ ਐ ਕੈ ਰੈ ਸੀ ਕੈਂਦੇ ਏਨਾ ਬਿੱਲ ਭਰਨਾ ਮੇਰੇ ਵਸ ਦਾ ਕੋਨੀ ਹੈਗਾ, ਏਸੀ ਤੁਸੀ ਬੰਦ ਨੀ ਕਰਦੇ ਸਾਰਾ ਦਿਨ। ਤੇ ਬਿੱਲ ਕਿੱਥੋਂ ਭਰਾਂ ਮੈਂ ਏਨਾ। ਮੈਂ ਕੈਆ ਹੋਣ ਐ ਤੇ ਹੈਈ ਏ ਦਿੱਕਤ ਤੇ ਹੈਈ ਏ। ਫੇਰ ਨਾ ਗੋਰਮੈਂਟ ਨਾ ਹਾਂ ਗੌਰਮੈਂਟ ਵੱਲੋਂ ਲੱਗ ਰਈ ਏ, ਸਬਸਿਡੀ ਮਿਲ ਰਈ ਏ, ਮਤਲਬ ਨਾ ਦੋ, ਢਾਈ ਹਾਂਜੀ ਦੋ, ਢਾਈ ਲੱਖ ਦਾ ਨਾ ਮਤਲਬ ਗੋੌਰਮੈਂਟ ਵੱਲੋਂ ਔਫਰ ਆਏਆ ਦਾ ਵੇ। ਦੋ, ਢਾਈ ਲੱਖ ਦੇ ਕਰੀਬ ਮਤਲਬ ਦੇ ਰੇ ਨੇ, ਜਿਦੇ ਚੋਂ ਸਾਨੂੰ ਨਾ ਇੱਕ ਸੱਤਰ ਪਤਾ ਨੀ ਕਿਨੇ ਸਬਸਿਡੀ ਮਿਲੇਗੀ। ਮਤਲਬ ਸਾਡੇ ਥੋੜੇ ਈ ਪੈਸੇ ਲੱਗਣਗੇ, ਸੱਤਰ, ਅੱਸੀ ਹਜਾਰ ਹਾਂਜੀ, ਸੱਤਰ-ਅੱਸੀ ਹਜਾਰ ਸਾਡੇ ਲੱਗਣਗੇ ਬਾਕੀ ਸਾਨੂੰ ਸਬਸਿਡੀ ਮਿਲ ਰਈ ਏ ਤੇ ਫੇਰ ਅਸੀ ੳਹ ਮਤਲਬ ਹਾਂਜੀ ਤੇ ਏਸ ਕਰਕੇ ਈ ਨਾ ਅਸੀ ਥੋੜਾ ਤਾਂਈ ਅਸੀ ਸਮਾਰਟ ਮੀਟਰ ਨਈ ਲਵਾਏ। ਤੇ ਐ ਕੈਂਦੇ ਸੀ ਅਸੀ ਵੀ ਸੋਲਰ ਸਿਸਟਮ ਲਵਾ ਲੈਂਨੇ ਆ ਬਈ ਬੜਾ ਫੈਦਾ ਵੇ। ਹਾਂ। ਤੇ ਛੱਤ ਵੀ ਸਾਡੀ ਬਥੇਰੀ ਵੱਡੀ ਏ ਤੇ ਅਸੀ ਮੈਂ ਕੇਆ ਸਾਡਾ ਵੀ ਆਰਾਮ ਨਾਲ ਲਗ
ਤੁਸੀ ਐਕਸਪੀਰੀਅੰਸ ਕਰੋ ਫੇਰ ਅਸੀ ਵੀ ਲਗਵਾ ਲਾਂਗੇ। ਅਗਰ ਤੁਹਾਡਾ ਐਕਸਪੀਰੀਅੰਸ ਠੀਕ ਰੇਆ ਤੇ ਅਸੀ ਵੀ ਲਗਵਾ ਲਾਂਗੇ ਫੇਰ, ਹੋਰ ਕੀ, ਏਨਾਂ ਤੇ ਬਿੱਲ ਆਂਦਾ ਹੈਗਾ।
ਬੋਤ ਬਿਲ ਆਂਦਾ ਜੀ ਏਦੇ ਨਾਲ। ਹਾਂਜੀ ਬਿਲਕੁਲ ਜੀ। ਆਯਾ ਸਾਡਾ ਵੀ ਦੋ ਮੀਨੇ ਦਾ ਪਤਾ ਨੀ ਕਿਨਾ ਆ ਗੇਆ ਹੋਏਗਾ ਜੇੜੀ ਸਾਡੀ ਲਾਈਟ ਈ ਕੱਟੀ ਗਈ ਏ।
ਕਟੀ ਗਈ ਏ, ੳਹ ਤੇ ਹੈ ਈ।
ਹੁਣ ਵੇਖੋ ਬੈਠੇ ਹੋਏ ਆ ਗਰਮੀ ਚ।
ਠੀਕ ਰੇਂਦਾ ਸੋਲਰ ਸਿਸਟਮ ਸਹੀ ਨਾਲੇ ਫੇਿਰ ਇਹ ਲਾਈਟ ਜਾਮ ਲਾਈਟ ਜਾਮ ਦਾ ਵੀ ਝੰਜਟ ਨੀ ਹੁੰਦਾ ਹੋਏਗਾ ਉਹਦੇ ਚ ਤੇ
ਹਾਂ ਲਾਈਟ ਜਾਏਗੀ ਨਾਲ ਹੀ ਸੋਲਰ ਤੇ ਆ ਜਾਂਦੀ ਹੈ।
ਉਹੀ ਮੈਂ ਕਹਿ ਰਹੀ ਹਾਂ ਲਾਈਟ ਜਾਣ ਦਾ ਵੀ ਝੰਜਟ ਨਹੀਂ ਹੋਏਗਾ ਫੇਰ
ਹਾਂਜੀ ਬੜਾ ਫਾਇਦਾ ਵਵੇ ਇਨਵਰਟਰ ਤੁਹਾਡਾ ਸਾਰਾ ਦਿਨ ਹੀ ਚਾਰਜ ਹੁੰਦਾ ਰਹੇਗਾ। ਲਾਈਟ ਗਈ ਹੈ ਤੇ ਸੋਲਰ ਚਾਰਜ ਕਰੇਗਾ, ਤੇ ਤੁਹਾਨੂੰ ਬੱਤੀ ਤੁਹਾਡੀ ਜਾਏਗੀ ਸਾਡੇ ਨਾਲ ਲੱਗੇ ਹੋਏ ਨੇ ਗੁਆਂਢੀਆਂ ਦੇ ਦੋ ਚਾਰ ਜਾਣਿਆਂ ਤੇ ਹਜੀ ਬੜੇ ਜਾਣਿਆਂ ਨੇ ਲਗਾਇਆ ਦਾ ਵੇ, ਤੇ ਉਹਨਾਂ ਨੂੰ ਅਸੀਂ
ਮੈਂ ਵੀ ਇਹਨਾਂ ਨਾਲ ਫੇਰ ਗੱਲ ਕਰਾਂਗੀ, ਇਹਨਾਂ ਨੂੰ ਕਹਾਂਗੀ ਤੁਸੀਂ ਵੀ ਪਤਾ ਕਰੋ। ਦਵਾਲ
ਹਾਂ ਨਹੀਂ ਫਾਇਦਾ ਹੈਗਾ ਫਾਇਦਾ ਬਹੁਤ ਇਹ, ਮੈਂ ਤੁਹਾਨੂੰ ਦੱਸ ਤੇ ਰਹੀ ਹਾਂ ਸਬਸਿਡੀ ਐਨੀ ਮਿਲ ਰਹੀ ਹੈ ਵੀ
ਹਾਂ ਅੱਧੇ ਤੋਂ ਵੀ ਘੱਟ ਦੇਣੇ ਨੇ।
ਹਾਂ ਬਸ ਦੋ ਤਿੰਨ ਚੀਜ਼ਾਂ ਹੀ ਦੇਣੀਆਂ ਪੈਣੀਆਂ ਨੇ, ਆਧਾਰ ਕਾਰਡ ਕਹਿੰਦਾ ਪਿਆ ਸੀ ਉਹ ਮੁੰਡਾ ਆਇਆ ਸੀ। ਜਿਹੜਾ ਆਧਾਰ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ।
ਹਾਂ ਉਹ ਤੇ ਬੇਸਿਕ ਡੋਕੂਮੈਂਟ ਹਾਂ ਇਹ ਤੇ ਡੋਕੂਮੈਂਟਸ ਲੱਗਦੇਈ ਨੇ ਹਰ ਚੀਜ਼ ਚ। ਆਧਾਰ ਕਾਰਡ ਵਗੈਰਾ ਤੇ ਲਗਾਣਾ ਹੀ ਪੈਂਦੇ ਨੇ ਸਭ
ਹਾਂ ਤੇ ਮੈਂ ਕਿਹਾ ਜਿਹੜਾ ਪੇਪਰ ਵਰਕ ਏ ਕਰ ਕੇ ਕਰੋ ਤੁਸੀਂ ਉਹਨਾ ਵੀ ਕੰਮਕਾਲੋ। ਫਾਇਦਾ ਹੀ ਜਿਹੜੀ ਚੀਜ਼ ਦਾ ਫਾਇਦਾ ਹੋਵੇ ਤੇ ਉਹਨੂੰ ਕਰਨ ਚ ਕੀ ਹੱਲਜ ਹੈਗਾ।
ਸਹੀ ਕਹਿ ਰਹੇ ਹੋ ਬਿਲਕੁਲ ਹਮ।
ਗੌਰਮੈਂਟ ਸਾਨੂੰ ਦੇ ਰਹੀ ਹੈ ਕੋਈ ਅ ਰ ਦੇ ਰਹੀਏ ਅੱਛਾ ਜਾਦ ਵੀ ਜਿਸ ਚ ਸਾਡੀ ਬੱਚਤ ਹੋ ਰਹੀ ਹੈ। ਤੇ ਸਾਨੂੰ ਕਰ ਲੈਣਾ ਚਾਹੀਦਾ ਫ ਕੀ ਅੱਛਾ ਹੀ ਏ ਮਤਲਬ ਸਹੀ ਹੈ ਬੱਤੀ ਵੀ ਕਿੰਨੀ ਕੁ ਬਣੀ ਜਾਏਗੀ ਪਾਣੀ ਵੀ ਇੰਨਾ ਕਿੱਥੇ ਹੁੰਦਾ ਵ ਜਮਾ। ਥੋੜਾ ਸ ਲੋੜ ਵੀ ਘੱਟ ਹੀ ਪਏਗਾ ਨਾ ਗਵਰਮੈਂਟ ਤੇ ਵੀ ਲੋੜ ਘੱਟ
ਘੱਟ ਪਏਗਾ ਸਹੀ ਕਹਿ ਰਹੇ ਹੋ ਵੈਸੇ ਹੀ ਪੋਪੂਲੇਸ਼ਨ ਇੰਨੀ ਹੈਗੀ ਹੈ ਕਿ ਇੰਨੀ ਖਪਤ ਹੈਗੀ ਹੈ ਬਿਜਲੀ ਦੀ ਬਿਜਲੀ ਤਾਂ ਹੀ ਤੇ ਬਾਰ ਬਾਰ ਘੱਟ ਮਾਰਦੇ ਨੇ। ਇੰਨੀ ਖਪਤ ਹੋ ਰਹੀ ਹੈ ਬਿਜਲੀ ਕਾਰਖਾਨਿਆਂ ਨੂੰ ਵੀ ਬਿਜਲੀ ਚਾਹੀਦੀ ਹੈ। ਹਰ ਚੀਜ਼ ਨੂੰ ਬਿਜਲੀ ਚਾਹੀਦੀ ਹੈ। ਪਾਪੂਲੇਸ਼ਨ ਵੈਸੇ ਹੀ ਇੰਨੀ ਜ਼ਿਆਦਾ ਹੈ ਹਰ ਇੱਕ ਬੰਦੇ ਨੂੰ ਬਿਜਲੀ ਚਾਹੀਦੀ ਹੈ ਸਰਕਾਰ ਵੀ ਕੀ ਕਰੇ ਸਰਕਾਰ ਵੀ ਕਿੰਨੀ ਕਿੰਨੀ ਸਪਲਾਈ ਕਰੇਗੀ।
ਕਰਕੇ ਤੇ ਸਰਕਾਰ ਮਤਲਬ ਦੇ ਰਹੀ ਹੈ ਨਾ ਤੁਹਾਨੂੰ ਵੀ ਤੁਸੀਂ ਸੋਲਰ ਸਿਸਟਮ ਲਗਾਓ
ਹਾਂ ਤਾਂ ਹੀ ਔਫਰ ਦੇ ਰਹੀ ਹੈ ਨਾ ਬਈ ਆਪ ਵੀ ਦਿੱਕਤ ਨਾ ਫੇਰ ਪਿੱਛੋਂ ਜਿੰਨੀ ਸਪਲਾਈ ਵੀ ਤੇ ਜਿੰਨੀ ਹੈ ਓਨੀ ਤੇ ਬਿਜਲੀ ਸਪਲਾਈ ਕਰੇਗੀ ਸਰਕਾਰ ਵੀ।
ਹਾਂ ਬਸ ਉਹੀ ਨਾ ਹੁਣ ਬਸ ਜੇ ਸਮਾਂ ਚ ਦੇਖੋ ਜੇ ਸਮਝ ਚ ਤੇ ਆ ਰਿਹਾ। ਉਹ ਤੇ ਲਵਾਈ ਜਾ ਰਹੇ ਨੇ ਲੋਕੀ ਹੌਲੀ ਹੌਲੀ ਵੇਖੋ ਵੇਖੀ ਸਾਡੇ ਮੁੰਹਲੇ ਚ
ਪਹਿਲੇ ਹਾਂ ਦੇਖੋ ਕੋਈ ਵੀ ਪਹਿਲਾਂ ਅ ਪਹਿਲੀ ਵਾਰੀ ਜਦੋਂ ਕੋਈ ਕੰਮ ਕਰੋ ਨਾ ਤੇ ਉਸ ਚੀਜ਼ ਦਾ ਡਰ ਹੀ ਰਹਿੰਦਾ ਵੇ ਫੇਰ ਜਦੋਂ ਅਸੀਂ ਦੇਖਣੇ ਹ ਨਾ ਦੂਸਰਿਆਂ ਨੂੰ ਤੇ ਫੇਰ ਲੱਗਦਾ ਕਿ ਹਾਂ ਨਹੀਂ ਠੀਕ ਏ, ਆਪਣੇ ਆਪ ਤੇ ਐਕਸਪੈਰੀਮੈਂਟ ਕਰਨ ਤੇ ਪਹਿਲੇ ਪਹਿਲੇ ਡਰ ਲੱਗਦਾ ਹੈ ਨਾ ਜਿਵੇਂ ਹਰ ਕਿਸੇ ਨੂੰ।
ਹਾਂ ਜਿੜਾ ਸਹੀ ਸਾਨੂੰ ਵੀ ਸਹੀ ਲੱਗਿਆ ਵੀ ਅਸੀਂ ਵੀ ਪੁੱਛਿਆ ਕਈਆਂ ਨੂੰ, ਜਿਹਨਾ, ਜਿਨਾਂ ਨੇ ਨਵਾਇਆ ਨਾ ਸਾਨੂੰ ਜਾਣਦੇ ਹੀ ਨੇ। ਹੁਣ ਕੱਦੀ ਬੰਦਾ ਤੇ ਦੇਖੋ ਆਸ ਪੜੋਸ ਤੇ ਜਾਂਦਾ ਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਦੇਖੀ ਏ, ਇਹਨਾਂ ਨੇ ਕਹਿੰਦੇ ਉਹਨੂੰ ਕਹਿੰਦੇ ਸਹੀ ਰਿਸਪੋਂਸ ਮਿਲ ਰਿਹਾ ਮਤਲਬ ਸਾਡਾ ਬਿੱਲ ਵੀ ਘੱਟ ਆ ਰਿਹਾ, ਵੀ ਸਾਨੂੰ ਇਹ ਵੀ ਨੀ ਕਿ ਲਾਈਟ ਘੱਟ ਆ ਰਹੀ ਹੈ ਜਾਂ ਕੁਛ ਸਹੀ ਚੱਲ ਰਿਹਾ ਵੈ, ਫੇਰ ਮੈਂ ਕਿਹਾ ਫੇਰ ਅਸੀ ਹਾਂ ਹੀ ਇਹਨਾਂ ਨੇ ਫੇਰ, ਕਹਿੰਦੇ ਅਸੀਂ ਵੀ ਲਵਾਉਂਨੇ ਆਂ
ਹਾਂ ਨਹੀਂ ਤੁਸੀਂ ਲਵਾ ਲੋ ਬੜੀ ਦਿੱਕਤ ਫੇਰ ਪਤਾ ਕਿ ਇੰਨੀ ਗਰਮੀ ਚ ਕੋਈ ਮਹਿਮਾਨ ਆ ਜਾਏ, ਤੇ ਕਿੰਨੀ ਪਰੇਸ਼ਾਨੀ ਹੋ ਜਾਂਦੀ ਹੈ ਲਾਈਟ ਨਾ ਹੋਏ ਤੇ ਕੋਈ ਪਤਾ ਵੀ ਨਹੀਂ ਲੱਗਦਾ ਕਿਸ ਲਈ ਕੋਈ ਮਹਿਮਾਨ ਆ ਜਾਂਦਾ ਹੈ ਫਿਰ ਬੜੀ ਪਰੇਸ਼ਾਨੀ ਪੈ ਜਾਂਦੀ ਹੈ ਬਿਨਾਂ ਲਾਈਟ ਤੇ
ਹਾਂ ਨਹੀਂ ਉਹਨੂੰ ਲਗਵਾਗੇ ਉਈ ਲਗਵਾਉਣ ਲੱਗੇ ਆਂ, ਲਾਈਟ ਤੇ ਵੇਖਣੇ ਆ ਫੇਰ ਕੀ ਮਿਲਦਾ ਰਿਸਪੋਂਸ ਉਹਦਾ ਕਿਵੇਂ ਕਾਰਨ ਨੁਕਸਾਨ ਵੀ ਨੀ ਹੈ ਵੈਸੇ ਤੇ ਕਹਿੰਦੇ, ਇਹਦਾ ਨੁਕਸਾਨ ਵੀ ਕੋਈ ਨੀ ਹੈ ਜੇ ਤੁਸੀਂ ਲਵਾ ਵੀ ਲੈਂਦੇ ਹੋ ਤੇ ਇਹਦਾ ਨੁਕਸਾਨ ਵੀ ਕੀ ਹੈਗਾ ਕੋਈ ਨੁਕਸਾਨ ਨੀ, ਫਾਇਦਾ ਹੀ ਹੈਗਾ ਤਾਂ ਮੈਂ ਕਿਹਾ ਚਲੋ ਵੇਖਣੇ ਆ
ਹਾਂ ਹਾਂ ਨਹੀਂ ਤੁਸੀਂ ਲਗਵਾਓ ਫੇਰ ਤੁਸੀਂ, ਅਸੀਂ ਫਿਰ ਤੁਹਾਡੇ ਕੁੱਛ ਵੇਖਾਂਗੇ ਇੱਕ ਦੋ ਮਹੀਨੇ ਜੇ ਸਹੀ ਰਿਹਾ ਰਿਸਪੋਂਸ ਤੇ ਫੇਰ ਅਸੀਂ ਵੀ ਲਗਵਾ ਲਾਂਗੇ ਜਿਹੜੀ ਚੀਜ਼ ਫਾਇਦਾ ਹੈ ਉਹ, ਹਾਂ
ਦੇਖਾਂ ਸ਼ਾਇਦ ਲਾਈਟ ਆਏ ਨੇ ਥੱਲੇ ਬੱਤੀ ਵਾਲੇ ਠੀਕ ਕਰਨ ਵੇਖਾਂ ਮੈਂ ਜਾ ਕੇ, ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ
ਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ